ਤਸੀ
ਸਤਿ ਸ਼੍ਰੀ ਅਕਾਲ ਜੀ, ਔਰ ਕਿੱਦਾਂ, ਅ ਭੈਨ ਜੀ ਠੀਕ ਹੋ ਤੁਸੀਂ?
ਬਸ ਠੀਕ ਆ ਜੀ, ਤੁਸੀ ਠੀਕ ਓ?
ਹਾਂਜੀ ਵਧੀਆ ਜੀ।
ਹਾਂਜੀ ਹਾਂਜੀ, ਹੋਰ ਕੀ ਕਰਦੇ ਪਿਓ?
ਬਸ ਬੈਠੇ ਸੀ। ਬੈਠੇ ਬੈਠੇ ਚਲੋ ਥੋੱਡੀ ਯਾਦ ਆ ਗੀ ਮੈਂ ਚਲ ਕਾਲ ਕਰ ਲਾਂ ਤੁਹਾਨੂੰ, ਗੱਲ
ਹਾਂਜੀ- ਹਾਂਜੀ- ਹਾਂਜੀ -ਹਾਂਜੀ। ਬਸ ਠੀਕ ਹੈ, ਸਭ ਠੀਕ ਹੈ।
ਅੱਛਾ ਜੀ। ਹਾਂਜੀ, ਚਾਹ- ਪਾਣੀ ਹੋ ਗਿਆ ਨਾਲੇ ਮੰਮੀ ਨੇ ਉੱਪਾਮਾਂ ਬਣਾਇਆ ਸੀ। ਉਹੀ ਖਾਂਦਾ ਸੀ। ਜੀ ਹਾਂਜੀ, ਆਹ ਤੁਹਾਡਾ ਹੋ ਗਿਆ ਚਾਹ- ਪਾਣੀ?
ਹਾਂਜੀ- ਹਾਂਜੀ ਹੋ ਗਿਆ ਬਸ।
ਅੱਛਾ ਜੀ।
ਹੋ ਰੋਟੀ ਚ' ਕੀ ਬਾਣੇ ਵਾਲੇ ਹੋ?
ਕੀ ਕਹਿੰਦੇ ਹੋ?
ਰੋਟੀ ਚ 'ਕੀ ਬਣਾਣੇ ਵਾਲੇ ਹੋ?
ਰੋਟੀ ਹੁਣਾ ਹਾਲੇ ਤਾਂ ਕੋਈ ਪਲੈਨ ਨਹੀ ਕੀਤਾ, ਹੁਣ ਦੇਖ ਦੇ ਆ, ਮੰਮੀ ਫੋਨ ਤੇ ਗੱਲ ਕਰ ਰਹੇ ਨੇ ਆਪਣੀ ਭੈਣ ਨਾਲ। ਮਾਸੀ ਨਾਲ ਕਰ ਰਹੇ ਮੇਰੇ। ਬਾਕੀ ਜਦੋਂ ਹਾਲੇ ਹੁਣ ਤੋਂ ਊਪਾਂਮਾਂ ਖਾ ਕੇ ਹਟੇ ਨੇ ਅਸੀਂ। ਹੁਣ ਦੇਖਦੇ ਕੀ ਬਣਾਉਣਾ ਕਰਨਾ। ਆਪਾਂ ਨੂੰ ਜਿੱਦਾਂ ਟਾਈਮ ਨੀ ਲੱਗਦਾ, ਆਪਾਂ ਫਟਾਫਟ- ਫਟਾਫਟ ਬਣਾ ਕੇ
ਹਾਂ, ਹਾਂਜੀ- ਹਾਂਜੀ ਇਹ ਵੀ ਕਹਿੰਦੀ ਪਈ ਹਾਂ, ਇਹ ਮੋਮੋਸ ਤਾਂ ਕਹਿੰਦੀ ਪਈ ਹੁਣ
ਅੱਛਾ- ਅੱਛਾ।
ਕਹਿੰਦੀ ਮੋਮਜ ਬਣਾਣੀ ਹ ਮੈਂ ਤੁਸੀਂ ਬਣਾ ਲੋ ਬਾਬਾ ਮੋਮੋਸ ਹਾਂ, ਮਨ ਤਾਂ ਕਿਸ ਹਾਂਜੀ- ਹਾਂਜੀ, ਮਨ ਕਿ ਸਰ ਜਾਣਾ ਨਾ ਹੁਣ ਰਾਤੀ ਮ ਜਾਣੇ ਵ ਉਹ ਨਦੇੜ ਜਾਂਦੀ ਪਾਏ ਨਾ। ਸਾਡੇ
ਅੱਛਾ ਜੀ, ਅੱਛਾ ਜੀ।
ਤਾਂ ਉਸ ਤੋਂ ਬਾਅਦ ਮੈਂ ਚ' ਹਜ਼ੂਰ ਸਾਹਿਬ ਜਾ ਰਹੀ ਪਿਆ ਮੱਥਾ ਟੇਕਣ, ਫਰੈਂਡਸ ਨਾਲ। ਚੱਲਦਾ ਪਿਆ, ਹੁਣ ਦੇਖੋ ਪੈਕਿੰਗ ਹੋਈ ਐ ਮੇਰੀ ਸਾਰੀ।
ਸਹੀ ਗੱਲ ਹੈ ਜਾਓ, ਜਾਓ, ਘੁੰਮੇ ਆਓ, ਵਧੀਆ ਦਰਸ਼ਨ ਦੇ ਕੇ ਆਓ ਉੱਥੇ।
ਹਾਂਜੀ- ਹਾਂਜੀ -ਹਾਂਜੀ, ਉਹੀ ਬਸ ਮੈ ਕਿਹਾ ਚਲੋਂ। ਬਸ ਠੀਕ ਹੈ, ਹੋਰ ਕੱਪੜੇ- ਕੂਪੜੇ ਸ਼ੋਪਿੰਗ ਵਗੈਰਾ ਕੁਛ।
ਬਸ ਸ਼ੋਪਿੰਗ ਤਾਂ ਹਾਲੇ ਦੇਖਦੇ ਆ, ਹੁਣ ਮੈਂ ਨੇ ਵੀ ਚਾਰ- ਪੰਜ ਦਿਨਾਂ ਚ' ਆਪਣੇ ਘਰੇ ਜਾਣਾ, ਇੱਥੇ ਪੇਕੇ ਪਰਿਵਾਰ ਆਈ ਹੋਈ ਸੀ। ਹੁਣ ਦੇਖਦੇ ਸ਼ੋਪ ਕਿੰਗ ਕਰਨੀ। ਉਹ ਖਾਣ- ਪੀਣ ਦੀ ਚੀਜ਼ਾਂ ਚੀਜ਼ਾਂ ਉਹ ਲੈਣੀ, ਟਿਕਟ ਵੀ ਬੁੱਕ ਕਰਵਾਣੀ ਮੈਨੇ।
ਅੱਛਾ- ਅੱਛਾ -ਅੱਛਾ।
ਸਾਰੀ ਚੀਜ਼ਾਂ ਦੀ ਤਿਆਰੀ ਕਰਨੀ, ਹੁਣ ਮੈਨੂੰ।
ਲੁਧਿਆਣੇ ਜਾਣਾ ਨ ਕਿ?
ਅਹ, ਪਟਿਆਲੇ ਪਾਸੇ, ਉੱਥੇ ਇੱਕ ਔਰ ਇੱਕ ਪਿੰਡ ਹੈੇਗਾ। ਹਾਂਜੀ।
ਹਾਂਜੀ -ਹਾਂਜੀ -ਹਾਂਜੀ, ਪਟਿਆਲੇ ਪਾਸੇ ਕਿਉਂਕਿ ਪਟਿਆਲੇ ਮੇਰੇ ਵੀ ਸੋਹਰੇ ਵਾਲ ਨਾ।
ਅੱਛਾ ਜੀ।
ਹਾਂਜੀ ਮੇਰੇ ਸੁਹਰੇ ਪਟਿਆਲੇ ਹੀ ਹੁੰਦੇ। ਹਾਂ ਥੋੜੇ ਬਹੁਤ ਇੱਧਰ ਹਨ ਥੋੜੇ ਉੱਧਰ ਹਨ। ਨਹੀਂ ਗਏ ਤਾਂ ਕਦੇ ਨਹੀਂ ਹੈ ਕਿਉਂਕਿ ਉਹ ਮੇਰੇ ਸੋਹੁਰਿਆਂ ਦੇ ਚਾਚੇ ਵਿੱਚ ਆਏ ਨਾ ਤੇ ਇਹਨਾਂ ਨਾਲ। ਜਾਣਾ ਆਉਣਾ ਨੀ ਹੁੰਦਾ ਸਾਡਾ ਕੁਛ ਹੋ ਨੀ ਹੁੰਦਾ ਅਸੀਂ ਇੱਧਰ ਹੀ ਆ ਪਹਿਲੇ ਸੀ।
ਠੀਕ ਹੈ। ਸਹੀ ਗੱਲ ਹੈ। ਅਸੀਂ ਪਹਿਲਾਂ ਉੱਥੇ ਹੀ ਰਹਿੰਦੇ ਸੀ। ਜਿੱਥੇ ਮਤਲਬ ਮਹਾਰਾਸ਼ਰਾ ਚ'। ਹਾਂਜੀ। ਫੇਰ ਅਸੀਂ ਸਭ ਮੇਰੇ ਦੀ ਡੇਥ ਹੋਣ ਤੋਂ ਬਾਅਦ ਫਿਰ ਅਸੀਂ ਇੱਥੇ ਸ਼ਿਫਟ ਹੋ ਗਏ।
ਅੱਛਾ।
ਹਾਂਜੀ।
ਹਾਂਜੀ- ਹਾਂਜੀ।
ਤਾਂ ਅਸੀਂ ਵੀ ਉੱਥੇ ਹੀ ਰਹਿੰਦੇ ਸੀ ਪਹਿਲੇ। ਉਹ ਸੋਰੀ, ਅਹ ਹੈਗੇ ਨਾ ਉੱਥੇ। ਉੱਥੇ ਉਹਨਾਂ ਦੇ ਇੱਥੇ ਨਾਲ ਹੀ ਰਹਿੰਦੇ ਜਾਣਦੇ ਨੇ ਸਾਨੂੰ ਵਧੀਆ ਤਰੀਕੇ ਮਤਲਬ ਜਾ ਚੰਗੀ ਤਰ੍ਹਾਂ ਸਾਨੂੰ ਬਚਪਨ ਤੋਂ ਨਾਲ ਇਕੱਠੇ ਰਹੇ ਨੇ।
ਹਾਂਜੀ, ਹਾਂਜੀ, ਹਾਂਜੀ ਤਾਂ ਹੀ ਸਾਰਿਆਂ ਦਾ ਮੇਲ ਪਿਆਰ ਸ ਕੁੇ ਬੰਦਾ ਬੋਲਦਾ ਚਾਲਦਾ ਥੋੜਾ ਅੱਛਾ ਲੱਗਦਾ ਕਿਸੇ ਨਾਲ ਬੋਲੋ ਚਾਲੋ ਤਾਂ। ਹਾਂਜੀ ਹਨਾ ਬੰਦਾ ਕਿ ਸਾਰਿਆਂ ਨਾਲ ਬਣਾ ਕੇ
ਲੱਗਦਾ ਕਿ ਬੰਦਾ ਕਿੱਦਾਂ ਹੈਗਾ ਕੀ ਹੈ ਹਾਂ ਨਾ।
ਹਾਂ ਸਾਰਾ ਬਰ ਪਰ ਪਹਿਲੇ ਆਰੋ ਪਹਿਲੇ ਆਰੋ ਪਿਆਰ ਇਹ ਨਾ ਸਾਰਿਆਂ ਦਾ ਪਹਿਲੇ ਸੀ ਪਿਆਰ ਹੁੰਦਾ ਕਿ ਪੁਰਾਏ ਬੱਚੇ ਵੀ ਆਪਣੇ ਹੀ ਲੱਗਦੇ ਆਏ ਪਹਿਲੇ। ਨਾਲ ਵਾਲੇ ਤਾਂ ਬੱਚਾ ਵੀ ਆਪਣਾ ਹੀ ਲੱਗਦਾ ਆ। ਇਸਤਾ ਆਪਣੇੇ ਬੱਚੇ ਨੇ ਗ਼ਲਤੀ ਕੀਤੀ ਕਿ ਨਾਲ ਵਾਲੇ ਬੱਚੇ ਨੇ ਗਲਤੀ ਕੀਤੀ ਕਿ ਬੰਦਾ ਬੋਲਦਾ ਹੈ ਬਈ ਤੂੰ ਇਸ ਤਰ੍ਹਾਂ ਨਾ ਕਰ।
ਹਾਂਜੀ ਸਹੀ ਗੱਲ ਹੈ ਪਰ ਕਿਸੇ ਕਿਸਮ ਨੂੰ ਸਹਿਣ ਵੀ ਨਹੀਂ ਹੁੰਦੀ ਕਿ ਇਹ ਬੱਚੇ ਦੇ ਬਾਰੇ ਬਾਰ। ਘੜੀ ਘੜੀ ਆਪਾਂ ਆਪਣੇ ਬੱਚਿਆਂ ਬਾਰੇ ਬੋਲੀ ਜਾਂਦੀ ਬੋਲੀ ਜਾਂਦੀ ਹਨਾ।
ਬਾਰਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਰਾਤੀ ਲਾਈਟ ਜਾਂਦੀ ਆਈ ਸਾਰੇ ਬੱਚੇ ਇਕੱਠੇ ਖੇਡਦੇ ਆਏ ਬੋਲਦੇ ਆਏ ਕੋਈ ਲੜਦਾ ਆ ਥੋੜੇ ਦਿਨਾਂ ਬਾਅਦ ਬਸ ਸਿੱਧੇ ਹੋਈ ਕਿ ਚੱਲ ਬਾਈ ਜਾਣਦੇ ਹੋ ਗਿਆ ਸੋ ਹੋ ਗਿਆ। ਥੁੜ ਦਿੰਦੇ ਹੈ ਪਰ ਅੱਜ ਕੱਲ ਦੇ ਜ਼ਮਾਨੇ ਚ ਸਿਰਫ
ਨਹੀਂ ਨਹੀਂ ਨਹੀਂ ਬਿਲਕੁਲ ਨਹੀਂ ਬਸ ਹੁਣ ਆ ਜਾ ਆਪਣੇ ਬੱਚਿਆਂ ਨੂੰ ਕਿਸੇ ਨੇ। ਕੁਛ ਬੋਲ ਤਾਂ ਏਦਾਂ ਫਿਰ ਉਹ ਲੱਗ ਪੈਂਦੇ ਨੇ ਫਿਰ ਬੋਲਦੇ ਨੇ। ਤੁਸੀ ਆਪਣੇ ਬੱਚਿਆਂ ਨੂੰ ਦੇਖੋ ਏਦਾਂ ਕਹਿੰਦੇ ਨੇ ਫਿਰ ਸਾਡੇ ਬੱਚਿਆਂ ਨੂੰ ਬੋਲੋ ਏਦਾਂ ਬੋਲਦੇ ਨੇ।
ਹਾਂਜੀ ਹਾਂਜੀ ਸਹੀ ਹੁੰਦਾ ਬਸ ਚੱਲਦਾ ਹੀ ਰਹਿੰਦਾ ਕੁਛ ਨਾ ਕੁਛ। ਕੁਛ ਨਾ ਕੁਛ ਅੱਜ ਕੱਲ੍ਹ ਅੱਜ ਕੱਲ੍ਹ ਸਹਿਨ ਸ਼ਕਤੀਆਂ ਵੀ ਬਹੁਤ ਘੱਟ ਗਈਆਂ ਨੇ ਸਾਰਿਆਂ ਚ।
ਹਾਂਜੀ।
ਇਸ ਕਰਕੇ ਬੰਦਾ ਕਹਿੰਦਾ ਚੱਲ
ਹਾਂਜੀ, ਹੋਰ ਦੱਸੋ।
ਬਸ ਠੀਕ ਹੈ ਸਭ ਕੁਛ ਮਤਲਬ ਸ਼ੋਪਿੰਗ ਕਰਦੀ ਹਾਂ।
ਤੇ ਛੋਟਾ ਭਰਾ ਆਏਗਾ ਇੱਕ ਭਰਾ ਦਾ ਚਲੋ ਵਿਆਹ ਹੋ ਗਿਆ ਵਧੀਆ ਆਪਣੇ ਘਰ ਪਰਿਵਾਰ ਚ ਹੈਗਾ ਸੁੱਖੀ ਵਧੀਆ ਹੈਗਾ ਓਦਾ ਮੁੰਡਾ ਹੋ ਗਿਆ। ਔਰ ਇੱਕ ਭਰਾ ਹੈਗਾ ਮੇਰਾ ਉਹਦੇ ਲਈ ਕੁੜੀ ਲੱਭ ਰਹੇ ਨੇ ਅਸੀਂ। ਦੇਖ ਰਹੇ ਬਾਹਰ ਹੈਗਾ ਵ ਬਾਹਰ ਕੰਮ ਕਰਦਾ ਹੈ ਨਾ ਕੇਨੀਆ ਚ। ਹਾਂਜੀ ਵਧੀਆ ਪੇਯ ਲੈਂਦਾ। ਪੋਸਟ ਹੈਗੇ ਵਧੀਆ ਮਤਲਬ ਕੰਮ ਕਰਦਾ ਸਾਰਾ ਕੁਛ ਹੈਗਾ। ਬਸ ਅਰਦਾਸਾਂ ਕਰਦੇ ਤੁਸੀਂ ਵੀ ਜਾ ਰਹੇ ਹੋ ਹਜ਼ੂਰ ਸਾਹਿਬ ਉਹਨਾਂ ਨੂੰ ਵੀ ਕਰੋ ਅਰਦਾਸ।
ਹਾਂ ਅਰਦਾਸ ਕਰ ਸੀ ਨਾ ਕਰਸੀ ਨਾ ਕਿਉਂ ਨਹੀਂ ਹਾਂਜੀ ਹਾਂਜੀ। ਹਾਂਜੀ ਬਸ ਹਾਂ ਉਹ ਜਸੀ। ਜਦ ਥੋੜੇ ਦਿਨ ਸਭ ਕੁਝ ਹੀ ਹੋਈ ਸੀ ਹਮ ਹ। ਹੋਰ ਉਹਨਾਂ ਦੀ ਪੜ੍ਹਾਈ ਕੀ ਹੋ ਗਈ ਬਈਆ ਦੀ ਪੜ੍ਹਾਈ ਕੀ ਹੋ ਗਈ?
ਉਹਨਾਂ ਦਾ ਸੋਫਟਵੇਅਰ ਇੰਜੀਨੀਅਰ ਦਾ ਕੀਤਾ ਉਹਨਾਂ ਨੇ ਕੋਰਸ।
ਅੱਛਾ।
ਬਾਕੀ ਪ੍ਰੋਜੈਕਟ ਮੈਨੇਜਰ ਤੇ ਹੀ ਪੋਸਟ ਹੈਗੇ ਵਧੀਆ ਪੇ ਲੈਂਦੇ ਨੇ ਉੱਥੇ ਮਤਲਬ ਆਪ ਸਾਰਾ ਕੁਛ ਬਿਜਨਸ ਸਾਂਭਦੇ ਨੇ ਹੁਣ ਮੇਰਾ ਅਹ ਭੈਣ ਦਾ ਮੁੰਡਾ ਹੈਗਾ ਛੋਟਾ ਉਹ ਵੀ ਉੱਥੇ ਸ ਉਹਨੂੰ ਬੁਲਾਇਆ ਉੱਥੇ। ਵੀ ਪੇਯ ਦੇ ਰਿਹਾ ਹੁਣ ਵੀ ਛੋਟਾ ਭਰਾ ਜੋ ਵਿਆਹ ਹੋਇਆ। ਉਹ ਵੀ ਜਾ ਰਿਹਾ ਇੱਕ ਹਫਤੇ ਚ ਜਾਊਗਾ ਉਹ ਵੀ। ਮਤਲਬ ਇਹਨਾਂ ਨੇ ਸਾਰਾ ਬਿਜਨਸ ਆਪਣੇ ਹੈਂਡਲ ਕਰਿਆ ਹੋਇਆ ਉੱਥੇ।
ਹਾਂਜੀ ਹਾਂਜੀ ਹਾਂਜੀ।
ਦਾ ਬਿਜ਼ਨਸ ਇਲੈਕਟ੍ਰੋਨਿਕ ਦਾ ਬਿਜ਼ਨਸ
ਹਾਂਜੀ ਹਾਂਜੀ ਹਾਂਜੀ।
ਅਸੀਂ ਵੇਖੀ ਕੰਟਰੀ ਚ ਇਹਦੇ ਸਾਰੇ ਮਤਲਬ ਦੂਜੇ ਪਾਸੇ ਕੰਟਰੀ ਚ ਜਿੱਦਾਂ ਦੁਬਈ ਹੋ ਗਏ। ਅਰਬ ਕੰਟਰੀ ਚ ਵੀ ਹੈਗਾ ਇਹਾਂ ਕਦੇ ਦੋ ਉੱਥੇ ਕਦੇ ਇੱਥੇ।
ਹਾਂਜੀ ਹਾਂਜੀ ਹਾਂਜੀ।
ਤਿੰਨ ਚਾਰ ਸਾਲ ਤੋਂ ਉਹਨੇ ਅ ਚਾਈਨਾ ਚ ਵੀ ਲਾ ਕੇ ਆਇਆ ਉੱਥੇ ਵੀ ਕੰਮ ਕੀਤਾ ਉਹਨੇ।
ਅੱਛਾ ਅੱਛਾ ਅੱਛਾ ਅੱਛਾ।
ਵਧੀਆ ਇੱਥੇ ਮਹਾਰਾਸ਼ਟਰ ਚ ਵੀ ਘਰ ਕੋਠੀ ਵਧੀਆ ਪਾਈ ਹੈ।
ਅੱਛਾ ਅੱਛਾ ਅੱਛਾ ਅੱਛਾ ਅੱਛਾ।
ਤੁਹਾਡੇ ਨਜ਼ਰ ਚ ਕੋਈ ਕੁੜੀ ਹੋਵੇ ਵਧੀਆ ਜੀ।
ਹਾਂਜੀ ਹਾਂਜੀ ਕਿਉਂ ਨਹੀਂ ਕਿਉਂ ਨਹੀਂ ਹਾਂਜੀ। ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ।
ਜਾਣ ਪਹਿਚਾਣ ਹੋ ਜਾਂਦੀ ਆਪਣੀ ਗੱਲਾਂ ਕਰਦੇ ਕਰਦੇ।
ਹਾਂਜੀ ਹਾਂਜੀ ਉਹ ਤਾਂ ਹੈ ਹੀ ਗੱਲਾਂ ਕਰਦੇ ਕਰਦੇ ਬੰਦਾ ਦੁੱਖ ਸੁੱਖ ਵੀ ਕਰ ਲੈਂਦਾ ਪਰ ਪਤਾ ਵੀ ਲੱਗ ਜਾਂਦਾ ਹੈ ਕਿ ਬਈ ਬਾਹਰ ਦੇਸ਼ਾਂ ਚ ਕੀ ਚੱਲਦਾ ਪਿਆ ਜਾਂ ਇੰਡੀਆ ਚ ਕੇ ਚੱਲਦਾ ਪਿਆ। ਕਰਕੇ ਚੱਲਦਾ ਪਿਆ ਹਣ
ਹਾਂ ਮੇਰੀ ਭੈਣ ਉਥੇ ਅ ਕੀ ਬੋਲਦੇ ਨੇ ਮਹਾਰਾਸ਼ਟਰ ਚ ਉਹਨੂੰ ਵੀ ਦੱਸਿਆ ਮੈਂ। ਹੋਰ ਵੀ ਕਿਹਾ ਸੀ ਤੁਸੀਂ ਕੁੜੀ ਆਪਣੇ ਪਾਸੇ ਉੱਧਰ ਕਿੱਧਰ।
ਹਾਂਜੀ ਹਾਂਜੀ।
ਵਿਆਹ ਕਰਦਿਆਂ ਹੁਣ ਕੁੜੀਆਂ ਛੇਤੀ ਜਲਦੀ ਬਾਹਰ ਜਾਂਦੀ ਨੀ ਨਾ।
ਹਾਂਜੀ ਹਾਂਜੀ ਛੇ ਜਾਣੇ ਦਾ ਵੀ ਤੇ ਨਾਲੇ ਨਾ ਅੱਜ ਕੱਲ ਕੁੜੀਆਂ ਬਹੁਤ ਘੱਟ ਗਈਆਂ।
ਹਾਂਜੀ ਬਹੁਤ ਔਖਾ ਹੋਇਆ ਪਿਆ।
ਬਹੁਤ ਔਖੀ ਹੋ ਗਈਆਂ ਅੱਜ ਕੱਲ ਕੁੜੀਆਂ ਦੀ ਡਿਮਾਂਡ ਵੀ ਬਹੁਤ ਹੋ ਗਈ ਹੈ ਪੜ੍ਹਾਈ ਪੜ੍ਹਵੀਆਂ ਲਿਖਵੀਆਂ ਕੁੜੀਆਂ ਵਾ ਉਹਨਾਂ ਦੀ ਖੁਦ ਆਂ ਡਿਮਾਂਡਾਂ ਬਹੁਤ ਹਨ।
ਹੁਣ ਕੁੜੀਆਂ ਜਿੱਦਾਂ ਪੰਜਾਬ ਚ ਮੈਂ ਵੀ ਦੇਖਦੀ ਹਾਂ ਪੰਜਾਬ ਚ ਮੈਂ ਹੀ ਰਹਿੰਦੀ ਹਾਂ ਉੱਥੇ ਮੈਂ ਵੀ ਕੁੜੀ ਲੱਭਦੀ ਹਾਂ ਪਰ ਉੱਧਰ ਲਈ ਕੁੜੀਆਂ ਕੀ ਕਹਿੰਦੀ ਹੈ ਸਾਨੂੰ ਖੇਤੀਬਾੜੀ ਚਾਹੀਦੀ ਹੈ ਖੇਤੀਬਾੜੀ ਚ ਸਾਡੀ ਹੈਗੀ ਲੁਧਿਆਣੇ ਪਾਸੇ ਥੋੜੀ ਹੈਗੀ ਜ਼ਿਆਦਾ ਨੀ ਹੈਗੀ ਹੈ।
ਹਾਂ ਹਾਂ ਹਾਂ ਹੂ।
ਕੀਤੀ ਅਸੀਂ ਮੇ ਲਈ ਜਦੋਂ ਭਰਾ ਮੇਰੇ ਮੇਰੇ ਮੰਮੀ ਪਾਪਾ ਪਾਪਾ ਤਾਂ ਨਹੀਂ ਹੈਗੇ ਪਰ ਸਾਰੇ ਇੱਥੇ ਮਹਾਰਾਸ਼ਟਰ ਚ ਰਹਿੰਦੇ ਨੇ ਉਹ ਖੇ ਖੇਤੀਬਾੜੀ ਨਹੀਂ ਕਰਦੇ ਨੇ ਹਨਾ। ਖੇਤੀਬਾੜੀ ਅਸੀਂ ਲੈ ਕੇ ਕਰਨਾ ਕੀ ਹੈ ਤੁਹਾਡੀ ਕੁੜੀ ਨੂੰ ਤੁ ਖੇਤੀਬਾੜੀ ਕਰਾਣੀ ਅਸੀਂ।
ਹਾਂ ਬਰਾਬਰ ਹੈ ਇੱਕਦਮ ਬਰਾਬਰ।
ਇਹ ਤਾਂ ਵਧੀਆ ਦੋ ਲੱਖ ਪੇ ਲੈਂਦਾ ਠੀਕ ਹੈ ਜਦੋਂ ਉਹ ਵਧੀਆ ਕੰਮਉਂਦਾ ਤੁਸੀਂ ਖੇਤੀਬਾੜੀ ਪਾਸੇ ਕਿਉਂ ਦੇਖ ਰਹੇ ਹੋ ਉਹ ਨੇ ਵਧੀਆ ਇੱਥ ਮਹਾਰਾਸ਼ਟਰ ਚ ਉੱਥੇ ਡਿਵਲਪ ਏਰੀਆ ਹੈਗਾ ਪੁਣੇ ਪਾਸੇ ਉਹਨੇ ਕੋਠੀ ਆਪ ਦੀ ਬਣਾਈ ਹੈ
ਹਾਂਜੀ ਹਾਂਜੀ
ਤੁਸੀਂ ਖੇਤੀਬਾੜੀ ਉੱਪਰ ਧਿਆਨ ਕਿਉਂ ਦਿੰਦੇ ਹੋ? ਉਹਨਾਂ ਦੀ ਬਸ ਪੁੱਛਣਾ ਹੈ, ਕਰਨਾ ਹੈ, ਖੇਤੀ ਤਾਂ ਹੈ ਮੈਂ ਤੇ ਫਿਰ ਬਾਹਰ ਦੇ ਮਤਲਬ ਕੁ ਅਹ ਪੰਜਾਬ ਦੀ ਕੁੜੀਆਂ ਫੇਰ ਬਾਹਰ ਕਿ ਪਾਸੇ ਲੱਗਦੀ ਹੈ। ਕੈਨੇਡਾ ਜਾਣਾ ਉੱਧਰ ਜਾਣਾ ਹੈ
ਹਾਂਜੀ ਹਾਂਜੀ ਹਾਂ ਬਰਾਬਰ ਹੈ ਬਰਾਬਰ ਇੱਕ ਦਮ ਬਰਾਬਰ
ਪੰਜਾਬ ਚ ਚਾਹੀਦੀ ਹੈ ਬਾਹਰ ਉੱਥੇ ਜਾਣਾ ਫਿਰ ਕੀ ਫਾਇਦਾ ਤੁਹਾਡਾ ਉਹ
ਹਾਂਜੀ ਹਾਂਜੀ ਹਾਂਜੀ
ਕਰ ਕੇ ਜਾ ਰਹੇ ਹੋ ਫਿਰ
ਹਾਂਜੀ ਹਾਂ ਫਿਰ ਬਾਹਰ ਕਿਉਂ ਜਾ ਰਿਹਾ ਜੋਂ ਤੁਹਾਨੂੰ ਖੇਤੀਬਾੜੀ ਲੋੜ ਹੈ ਤਾਂ।
ਮੰਨਦੀ ਹੀ ਨੀ ਅੱਜ ਕੱਲ ਕੋੰ ਲੱਖ ਰੁਪਆ ਇਹਨਾਂ ਕੁੜੀਆਂ ਦੇ ਕਿੰਨਾ ਕੁਛ ਮੁੰਡਾ ਵਧੀਆ ਮੇਰਾ ਭਰਾ ਵਧੀਆ ਕਮਾਉਂਦਾ ਹੈ ਤੇ। ਮਤਲਬ ਲੈਂਦਾ ਹੈ ਸਾਰਾ ਕੁਛ ਸਾਡੇ ਚੀਜ਼ ਹੈਗੀ। ਫਲੈਟ ਕੰਪਨੀ ਨੇ ਦਿੱਤਾ ਉਹਨੂੰ। ਸਾਰਾ ਕੁਛ ਵਡੀ ਸਾਰਾ ਕੁਛ ਹੈਗਾ। ਉਹ ਵੀ ਕੁੜੀਆਂ ਮਤਲਬ ਮੰਨਣ ਨੂੰ ਤਿਆਰ ਨਹੀਂ ਹੈ।
ਹਮ ਮੈਂ ਆਖ ਨੀ ਪੈਣਾ। ਅੱਜ ਕਲ ਦੀ ਕੁੜੀਆਂ ਦੀ ਡਿਮਾਂਡ ਹੀ ਬਹੁਤ।
ਉਹਨੇ ਅਸੀਂ ਗਰੀਬ ਦੀ ਵੀ ਕੁੜੀ ਮੰਗੀ ਅਸੀਂ ਗ਼ਰੀਬ ਦੀ ਵੀ ਦੇਖਿਆ ਸਾਨੂੰ ਕੋਈ ਡਿਮਾਂਡ ਨ ਕੁੜੀ ਉ ਤੋਂ। ਉਹਨਾ ਨੂੰ ਆ ਵੀ। ਤੁਸੀਂ ਕੁੱਛ ਨਾ ਦੋ ਚੁਨੀੰ ਵੀ ਚੜਾ ਕੇ ਦੇ ਦੋ ਸਾਨੂੰ ਕੋਈ ਲੋੜ ਨ ਕੀ ਲਗਾ ਸਾਡੇ ਇੱਥੇ ਆ ਕੇ ਸਾਰੀ ਇਨਕੁਆਇਰੀ ਕਰੋ। ਪਤਾ ਲੱਗੂ ਤੁਹਾਨੂੰ
ਹਾਂਜੀ- ਹਾਂਜੀ।
ਕਿੰਨਾ ਕਮਾ ਦਾ ਕਿੰਨਾ ਕੁ ਘਰ ਹੈਗਾ। ਘਰ ਵਾਰ ਹੈਗਾ। ਤੇ ਸਾਰੀ ਇਨਕੁਆਇਰੀ ਕਰੋ। ਫਿਰ ਤੁਸੀਂ ਦੇਖੋ ਅੱਗੇ ਗੱਲ ਕਰੋ।
ਹਾਂਜੀ -ਹਾਂਜੀ।
ਉਹ ਹਦੇ ਖੇਤੀਬਾੜੀ ਪਿੱਛੇ
ਹਮ, ਖੇਤੀਬਾੜੀ ਕਰਨੀ ਤਾਂ ਹੈ ਨੀ ਖਾਲੀ ਨਾ ਵਾਸਤੇ ਲੋੜ।
ਮੈ ਜਿੱਥੇ ਪੰਜਾਬ ਦੀ ਜੋ ਰੇਟ ਹੈਗੀ ਖੇਤੀਬਾੜੀ ਦੀ ਅਸੀਂ ਜੋ ਕਰ ਲਿੱਤੀ।
ਹਮ- ਹਮ।
ਹਨਾ। ਉਹੀ ਰੇਟ ਬਰਾਬਰ ਜਿੱਥੇ ਕੋਠੀ ਪਾਈ ਪਰ ਮੰਨਦੇ ਨਹੀਂ ਕਿ ਉਹਨਾਂ ਨੂੰ ਸਮਝਾ
ਮੰਨਦੇ ਨਹੀਂ, ਮੰਨਦੇ ਅੱਜ ਕੱਲ੍ਹ ਦੀਆਂ ਕੁੜੀਆਂ ਬਿਲਕੁਲ ਐਡਜਸਟ ਕਰਦੀਆਂ ਨੀ ਗ। ਤੇ ਅਦ ਥੋੜੇ ਦਿਨਾਂ ਬਾਦ ਮੈਂ ਪੈਕੇ ਜਾ ਜਾਣੀ ਆ ਤੀਸਰਾ ਹੋ ਗਿਆ। ਦੂਸਰਾ ਹੋ ਗਿਆ। ਬਸ ਇ ਹੀ ਗੱਲਾਂ ਚੱਲਦੀਆਂ।
ਚੱਲਦੀ। ਸਹੀ ਗੱਲ ਹੈ ਹੁਣ ਚਲੋ ਕੋਈ ਨੀ ਸਾਰਿਆਂ ਨੂੰ ਆਪਣੇ ਆਪਣੇ ਖਵਾਹਿਸ਼ਾਂ ਆਉਂਦੀ ਹੈ। ਆਪਣੇ ਸੋਚਣਾ ਪੈਂਦਾ ਹੈ। ਕਰਨਾ ਪੈਂਦਾ ਹੈ। ਹਾਂਜੀ। ਬਾਕੀ ਤੁਹਾਡੇ ਨਜ਼ਰ ਵੀ ਕੋਈ ਹੋਵੇ ਗ਼ਰੀਬ ਦੀ ਵੀ ਹੋਵੇ।
ਹਾਂ, ਹਮ।
ਨਹੀਂ ਹੈ। ਪਰ ਆਪਣੇ ਪੰਜਾਬੀ ਤਾਂ ਪੰਜਾਬੀ ਵਿੱਚ ਹੀ ਚਾਹੀਦੇ ਹੈ।
ਹਾਂ, ਪੰਜਾਬੀ ਚ' ਹੀ ਚਾਹੀ ਸੋਰੀ ਪੰਜਾਬੀ ਚਾਹੀਦੀ ਹੈ। ਹਾਂਜੀ। ਹਾਂਜੀ- ਹਾਂਜੀ -ਹਾਂਜੀ।
ਕੋਈ ਰਹੇਗਾ ਤਾਂ ਮੈਨੂੰ ਦੱਸਿਓ ਆਈ ਨੰਬਰ ਕਦੇ ਵੀ।
ਹਾਂ, ਬੋ ਜ਼ਰੂਰ- ਜ਼ਰੂਰ- ਜ਼ਰੂਰ- ਜ਼ਰੂਰ- ਜ਼ਰੂਰ ਬੋਲਾਂਗੇ।
ਭਰਾ ਨੂੰ। ਮੇ ਭਰਾ ਦਾ ਤੁਹਾਨੂੰ ਲਗਦਾ ਫੋਟੋ ਬਾਇਓਡਾਟਾ ਇਹ ਸਾਰਾੇਜ ਦੂੰਗੀ ਮੈਂ ਤੁਹਾਡੇ ਵਟਸਐਪ ਤੇ ਠੀਕ ਹੈ
ਹਾਂ, ਹਾਂਜੀ- ਹਾਂਜੀ -ਹਾਂਜੀ- ਹਾਂਜੀ -ਹਾਂਜੀ।
ਕੋਈ ਗੱਲ ਨੀ ਆਪਾਂ ਫੇਰ ਕਰਦੇ ਹਾਂ ਬਾਅਦ ਚ' ਗੱਲ।
ਠੀਕ ਹੈ, ਠੀਕ, ਠੀਕ, ਠੀਕ ਹਾਂਜੀ- ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ-ਹਾਂਜੀ। ਗਰਜ ਨਾ ਹਾਂ,